ਹੈਲੋ, ਹੈਲੋ, ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਜੀ, ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਪਈ ਐ।
ਘੱਟ ਆ ਰਹੀ ਆ, ਅੱਛਾ।
ਹਾਂਜੀ।
ਹੁਣ ਕਿਵੇਂ ਆ ਰਹੀ ਐ, ਹੁਣ ਠੀਕ ਐ।
ਹਾਂ ਥੋੜ੍ਹੀ ਠੀਕ ਹੋਏ।
ਕੋਈ ਫਰਕ ਪਿਆ?
ਹਾਂਜੀ-ਹਾਂਜੀ।
ਅੱਛਾ-ਅੱਛਾ, ਹੋਰ ਸਭ ਠੀਕ ਐ ਘਰ ਤੁਹਾਡੇ?
ਹਾਂਜੀ।
ਤੁਹਾਡੇ ਘਰ ਸਭ ਠੀਕ ਐ ਨਾ?
ਹਾਂਜੀ, ਸਭ ਠੀਕ ਨੇ ਤੁਸੀਂ ਦੱਸੋ?
ਪਤਾ ਲੱਗੇ ਤੁਹਾਡੀ ਮੰਮੀ ਠੀਕ ਨੀ ਤਬੀਅਤ ਖਰਾਬ
ਹਾਂ ਬੱਸ ਉਹਨਾਂ ਨੂੰ ਨਾ ਉਹ ਬੈਕ-ਬੈਕ ਪ੍ਰੋਬਲਮ ਸੀ ਨਾ ਪਿੱਠ ਦੀ ਤਾਂ ਠੀਕ ਨੀ ਰਹਿੰਦੇ ਸੀ, ਉਹ ਪੀੜ ਆਉਂਦੀ ਰਹਿਣੀ
ਮੈਂ ਦੱਸਣਾ ਕੋਈ ਇਲਾਜ
ਨਹੀਂ ਉਹਨਾਂ ਦਾ ਚੱਲਦਾ ਪਿਆ, ਚੰਡੀਗੜ੍ਹ ਇਲਾਜ ਚੱਲਦਾ ਪਿਆ ਉਹਨਾਂ ਦਾ ਨਾ ਚੰਡੀਗੜ੍ਹ ਜਿਹੜਾ ਹੈਗਾ ਨਾ ਹੋਸਪਿਟਲ ਤੇਰਾ-ਤੇਰਾ ਮਿਸ਼ਨ ਹਾਂ, ਉਥੋਂ ਹੀ ਇਲਾਜ ਚੱਲਦਾ ਵਾ ਉਹਨਾਂ ਦਾ
ਆਹ, ਉਹ ਬਹੁਤ ਵਧੀਆ, ਉੱਥੇ
ਹਾਂ-ਹਾਂ ਬੱਸ ਇੱਕੋ ਦਮ ਬਹਿਠ ਕਿੱਥੇ ਦੇ ਸੀ, ਉਹ ਜੋ ਮਸ਼ੀਨ ਦਾ ਕੰਮ ਕਰਦੇ ਨੇ ਨਾ ਉਹ ਨਾ ਥੋੜਾ
ਅੱਛਾ-ਅੱਛਾ-ਛਾ।
ਅਤੇ ਬੱਸ ਉਹਦੇ ਕਰਕੇ ਉਹਨਾਂ ਨੂੰ ਦਿੱਕਤ ਹੋ ਜਾਂਦੀ ਐ। ਸਾਰਾ ਦਿਨ ਬੈਠੇ ਰਹਿਣਾ, ਬੈਠੇ ਰਹਿਣਾ
ਯੋ ਤੋਂ ਹੈ, ਅੱਛਾ ਕਿ ਉਹਨਾਂ ਦੀ ਕੀ ਡਿਊਟੀਕ ਹੈਗੀ ਐ।
ਹਾਂ, ਉਹਨਾਂ ਦਾ ਬੁਟੀਕ ਦਾ ਕੰਮ ਐ ਨਾ ਬੂਟੀਕ ਕੱਪੜੇ ਸਿਲਦੇ ਨਾਲ ਉਹਨਾਂ ਨੇ ਅੱਗੇ ਮਤਲਬ ਟ੍ਰੇਲਰ ਲਾਏ ਨੇ ਉਹ ਨੇ ਅੱਗੇ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
ਹਾਂਜੀ।
ਵਧੀਆ ਕੰਮ ਹੈਗਾ।
ਹਾਂ। ਹਾਂ, ਇਹ ਨਾਲ ਉਹ‌ਨੇ ਕੱਪੜੇ ਰੱਖੇ ਵੀ ਹੋਏ ਨਾ ਉਹ ਮਤਲਬ ਸੰਬਰਵਅਰ ਰੱਖਿਆ ਦਾ ਐ ਹਨਾ ਵਿੰਟਰ ਵੇਕੇਸ਼ਨ ਦਾ ਸਭ ਰੱਖਦੇ ਨੇ ਜਿਵੇਂ-ਜਿਵੇਂ ਸੀਜ਼ਨ ਆਦਾ ਐ।
ਹਾਂ ਸਭ-ਸਭ ਵਰਾਇਟੀ ਉਹਨਾਂ ਕੋਲ। ਹਾਂਜੀ, ਸਭ ਵਰਾਇਟੀ ਏ। ਲੋਕਲ ਮਾਲ ਵੀ, ਹਲਕਾ ਮਾਲ ਵੀ ਐ ਵਧੀਆ, ਮਾਲ ਵੀ ਐ।
ਕਦੋਂ ਤੋਂ ਸ਼ੁਰੂ ਹੋ ਜਾਂਦਾ?
ਹਾਂਜੀ।
ਕਿੰਨੇ ਰੇਟ ਤੋਂ ਸ਼ੁਰੂ ਹੁੰਦਾ?
ਉਹਨਾਂ ਦਾ ਸ਼ੁਰੂ ਵੇਖੋ ਅਗਰ ਤਾਂ ਤੁਸੀਂ ਉਹਨਾਂ ਦਾ ਹੋਲਸੇਲ ਦਾ ਵੀ ਨਾਲ-ਨਾਲ ਕੰਮ ਹੈਗਾ ਅਗਰ ਤੁਸੀਂ ਜਿਵੇਂ ਚਾਰ ਸੂਟ ਕ ਕੱਠੇ ਲੈਂਦੇ ਉਹ। ਮਤਲਬ ਅਗਰ ਇੱਕੋ ਦੇ ਲੈਂਦੇ ਓ ਇੱਕੋ ਬ੍ਰਾਂਡ ਦੇ ਲੈਂਦੇ ਓ ਚਾਰ ਸੂਟ ਕੱਠੇ। ਤੇ ਤੁਹਾਨੂੰ ਮਤਲਬ ਦੋ ਹਜ਼ਾਰ ਦੇ ਚਾਰ ਸੂਟ ਦਿੰਦੇ ਓ।
ਅੱਛਾ ਛੀ।
ਜਿ ਨੋਰਮਲ ਅੱਜ-ਕੱਲ੍ਹ ਚੱਲਦੇ ਨਾ ਕੋਟਨ ਦੇ ਸੂਟ ਬੜੇ ਵਿਕਦੇ ਪਏ ਕੋਟ ਸੈੱਟ ਵਿਕਦੇ ਪੈ ਅੱਜ-ਕੱਲ੍ਹ।
ਪੂਰਾ ਸੈੱਟ ਆਦਾ।
ਹਾਂਜੀ, ਅੱਜ-ਕੱਲ੍ਹ ਜਿਵੇਂ ਕੋਟ ਸੈੱਟ ਵਿਖਦੇ ਪਏ ਨਾ ਹੁਣ।
ਆਹੋ। ਠੀਕ ਐ। ਨਹੀਂ ਵਧੀਆ-ਵਧੀਆ ਚਲੋ ਕੋਈ ਗੱਲ ਨਹੀਂ ਅਸੀਂ ਵੀ ਆਣਾ ਸੀ। ਅ ਆਹ ਕੱਪੜੇ ਕੁਪੜੇ ਲ ਅੱਗੇ ਵਿਆਹ ਆ ਰਿਹਾ ਨਾ।
ਅੱਛਾ-ਅੱਛਾ ਹਾਂ। ਜ਼ਰੂਰ ਤੁਸੀ ਆਣਾ। ਬੜੀ ਅੱਛੀ ਵਰਾਇਟੀ ਉਹਨਾਂ ਕੋਲ਼ ਨਾ। ਰੁਕ ਜਾਓ। ਦੋ ਮਿੰਟ ਰੁੱਖ ਸਕਦੀ ਆ। ਹਾਂ ਮੈਂ ਕੋਲ ਬੈਠੀ ਆ ਮੈਂ ਲਵਾ ਦਾਂਗੀ ਤੁਹਾਨੂੰ ਹੋਲਸੇਲ ਸਹੀ ਰੇਟ। ਹੋਰ ਕੀ ਏ।
ਠੀਕ। ਕੱਪੜੇ ਦੀ ਕਮੀ ਕਮੀ ਆ ਨਾ ਨਿਕਲ਼ ਆਵੇ ਸਹੀ ਕੱਪੜਾ ਦੇਣਾ। ਨੁੱਕ ਜੋਵਾ ਉਹ ਨਾ ਮੈਂ ਦੇਣੇ ਨੇ ਕਿਸੇ ਨੂੰ ਗਿਫ਼ਟ ਕਰਨੇ ਨੇ ਐ। ਕੋਈ ਖ਼ਰਾਬੀ ਨਾ ਨਿਕਲੇ ਕੋਈ ਨੁਕਸ ਵਗੈਰਾ ਨਾ ਹੋਣ ਮਤਲਬ ਕੋਈ।
ਨਹੀਂ-ਨਹੀਂ। ਕੋਈ ਨੁਕਸ ਨੀ। ਪੂਰਾ ਗਰੰਟੀ ਆਲਾ ਕੱਪੜਾ ਦਵਾਂਗੇ ਅਸੀਂ ਤੁਹਾਨੂੰ, ਬਾਕੀ ਅਗਰ ਹੋਏਗਾ ਵੀ। ਕੋਈ ਉਨੀ ਇੱਕੀ ਦਾ ਤੇ ਤੁਹਾਨੂੰ ਪੈਸੇ ਰਿਟਰਨ ਮਿਲ਼ ਜਾਣਗੇ ਸਾਰੇ ਜਿੰਨੇ ਵੀ ਹੋਣਗੇ।
ਅੱਛ ਅੱਛਾ। ਫ਼ਿਰ ਤਾਂ ਵਧੀਆਂ ਅਸੀਂ ਪਹਿਲੇ ਸਾਡੇ ਉੱਥੇ ਲਏ ਸੀ ਕੱਪੜੇ ਤੇ
ਅਛਾ।
ਮਿਲਦੇ ਉਹਨਾਂ ਬਹੁਤ ਬੇਕਾਰ ਵਰਾਇਟੀ।
ਅੱਛਾ ਅੱਛਾ। ਨਹੀਂ-ਨਹੀਂ ਐ ਤਾਂ ਬਹੁਤ ਅੱਛੀ ਏ।
ਨਹੀਂ ਮੈਂ ਆਪਣੀ ਵਾਈਫ ਵਾਸਤੇ ਕੱਪੜੇ ਲੈਣੇ ਆ।
ਹਾਂ।
ਉਹਨੇ ਹਾਂ ਗਰਮੀਆਂ ਨਾ ਗਰਮੀਆਂ ਦੇ ਆਪਾਂ ਚਾਰ ਪੰਜ-ਸੂਟ ਲੈਣੇ ਉਹਨੇ।
ਹਾਂ ਨਹੀਂ-ਨਹੀਂ ਤੁਸੀਂ ਇਕੱਠੇ ਨਾ ਮੰਨ ਲਓਗੇ ਤੁਸੀਂ ਚਾਰ ਪੰਜ ਸੂਟ ਇਕੱਠੇ ਲਓਗੇ। ਮੈਂ ਤੁਹਾਨੂੰ ਡਿਸਕਾਊਂਟ ਕਰਾਦਾਗੀ।
ਅੱਛਾ ਅੱਛਾ ਅੱਛਾ ਅੱਛਾ। ਚਲੋ ਕੋਈ ਨੀ ਠੀਕ ਠੀਕ ਏ ਹਾਂ‌। ਆਹੋ ਠੀਕ ਐ। ਕੋਈ ਨੀ।
ਸੇਲ ਦਾ ਕੰਮ ਏ ਨਾ ਤੇ ਕਈ ਸਾਡੇ ਕੋਲ਼ ਦੁਕਾਨ ਆਲੇ ਵੀ ਆਂਦੇ ਨੇ। ਤੇ ਉਹ ਕੱਠੇ ਕੱਠੇ ਜਿਵੇਂ ਪੰਜਾਹ -ਪੰਜਾਹ ਸੱਠ- ਸੱਠ ਸੂਟ ਕੱਠ ਠਾ ਚੁੱਕ ਜਾਂਦੇ ਨੇ। ਤੇ ਡਾਊਨ ਪੇਮੈਂਟ ਦੇ ਜਾਂਦੇ ਨੇ ਬਾਕੀ ਕਿਸ਼ਤਾਂ ਚਲਾ ਦਿੰਦੇ ਨੇ। ਹੌਲੀ ਹੌਲੀ ਕਰਕੇ ਦਿੰਦੇ ਰਹਿੰਦੇ ਆ ਐਸੀ ਕੋਈ ਗੱਲ ਨ੍ਹੀਂ ਐ।
ਫ਼ਿਰ ਤੇ ਵਧੀਆਂ ਆ। ਥੋੜ੍ਹਾ ਬਹੁਤਾ ਤਾਂ ਉਧਾਰ ਕਰਨਾ ਚਾਹੀਦਾ ਨਾ। ਤਾਂ ਹੀ ਕੋਈ ਗਾਹਕ ਆਂਦਾ ਅੱਗੇ।
ਵੱਡਾ ਵੱਡਾ ਹੁਣ ਤੁਸੀਂ ਬ ਬਲ ਵਿੱਚ ਕੱਪੜੇ ਲਓਗੇ ਤੇ ਤਹਾਨੂੰ ਵੇਖੋਂ ਕਰਨਾ ਹੀ ਪੈਂਦਾ। ਨੇ ਟਰੱਸਟ ਬਣਾਣਾ ਪੈਂਦਾ ਵੇਖੋ ਕਸਟਮਰ ਤਾਂ ਹੀ ਆਂਦਾ ਵੇ।
ਓ ਤੇ ਹੈ ਬਿਲਕੁਲ ਸਹੀ ਗੱਲ ਐ। ਬਿਲਕੁਲ ਸਹੀ ਮੇਰੇ ਕੋਲ਼ ਵੈਸੇ ਵੀ ਸਾਡੇ ਕੋਲ਼ ਆਂਦੇ ਰਹਿੰਦੇ ਨੇ ਇੱਥੇ ਵੀ। ਨੌਨ 'ਚ ਕਾਫ਼ੀ ਬੰਦੇ ਨੇ ਉਹ ਕੱਪੜੇ ਖਰੀਦੀਦੇ ਰਹਿੰਦੇ ਨੇ। ਉੱਥੋਂ ਮਾਰਕੀਟ ਤੋਂ ਫ਼ਿਰ ਅਸੀਂ ਉਹਨਾਂ ਨੂੰ ਤੁਹਾਡਾ ਹੀ ਐਡਰੈੱਸ ਦੇਦਾਂਗੇ।
ਹਾਂ ਨਹੀਂ ਕੋਈ ਨੀ ਤੁਸੀਂ ਐਵੇਂ ਕਰਨਾ ਨਾ ਐਵੇਂ ਦੀ ਕੋਈ ਗੱਲ ਨੀ ਜਿਵੇਂ ਹੁਣ ਕੋਈ ਆ ਨੀ ਸਕਦਾ। ਜਿਵੇਂ ਤੁਸੀਂ ਆਣਾ ਤੁਸੀਂ ਕੱਠੇ ਸੂਟ ਲੈ ਜਾਣਾ। ਜਿਹੜੇ ਤੁਹਾਡੇ ਵਕਿ ਗੇ ਤੁਸੀਂ ਆਪਣਾ ਅੱਗੇ ਜੋ ਵੀ ਤੁਸੀਂ ਲਾਣਾ ਆਪਣਾ ਪ੍ਰਾਈਜ਼ ਵਗੈਰਾ ਲਾ ਕੇ ਵੇਚ ਦੇਣਾ। ਠੀਕ ਏ ਜਿਹੜੇ ਨਹੀਂ ਵਿਕੇ ਸਾਨੂੰ ਵਾਪਿਸ ਕਰ ਜਾਣਾ। ਕਿਉਂਕਿ ਸਾਡੇ ਤਾਂ ਵੇਕ
ਅੱਛਾ ਅੱਛਾ ਅੱਜ- ਕੱਲ੍ਹ ਕੰਮ, ਕੰਮ ਵੀ ਬੜਾ ਇਹੋ ਜਿਹਾ ਚੱਲ ਰਿਹਾ ਨਾ। ਢਿੱਲ
ਕਮੀਸ਼ਨ ਰੱਖੋਂ ਵਿੱਚ ਤੁਸੀਂ ਲੈ ਜਾਓ ਸੂਟ ਸਾਡੇ ਤੋਂ ਤਹਾਨੂੰ ਅਗਰ ਪਰੋਂ ਫਿਟ ਹੁੰਦਾ। ਤੁਸੀਂ ਲੈ ਜੋ ਕੱਠੇ।
ਨਾ ਉਹ ਫ਼ਾਇਦਾ ਤਾਂ ਹੀ ਐ। ਇੰਨੀ ਦੂਰ ਆਵਾਂਗੇ ਤੁਹਾਡੇ ਕੋਲ਼।
ਹੁਣ ਕਈ ਪਤ ਤਾਂ ਕਿਵੇਂ ਕਰਦੇ ਜਿਵੇਂ ਸੈੱਟ ਤਾਂ ਲੈ ਜਾਂਦੇ ਨੇ ਕੱਠੇ ਚਾਰ- ਚਾਰ ਸੂਟਾਂ ਦਾ ਉਹਨਾਂ ਦਾ ਇੱਕ- ਇੱਕ ਪੀਸ ਵਿਕਦਾ ਨੀ ਕਈ ਵਾਰੀ। ਉਹ ਵਾਪਸ ਦੇ ਜਾਂਦੇ ਨੇ। ਤੇ ਸਾਡਾ ਇੱਥੇ ਬਿਊਟੀਕ ਤੇ ਅਸੀਂ ਸੀ ਸੂ ਕੇ ਅਸੀਂ ਡਮੀਂ ਤੇ ਲਾ ਦਿੰਨਾ ਆ ਤੇ ਓ ਵਿਕ ਜਾਂਦਾ ਸਾਡਾ।
ਅੱਛਿਆ- ਅੱਛਿਆ ਆ ਤੇ ਬੜਾ ਵਧੀਆਂ ਗੱਲ ਏ ਕਮਾਲ ਐ। ਫਿਰ ਤੇ ਫਿਰ ਤੇ ਜ਼ਰੂਰ ਆਵਾਂਗਾ। ਫਿਰ ਤਾਂ ਅਸੀਂ ਪੱਕਾ ਆਵਾਂਗੇ।
ਹਾਂ ਜ਼ਰੂਰ - ਜ਼ਰੂਰ ਸਿੰਗਲ ਸੂਟ ਵੀ ਮਿਲ ਜਾਂਦਾ ਤੁਹਾਨੂੰ। ਕੋਈ ਨੀ ਪਰਸੋ ਜਦੋਂ ਮਰਜ਼ੀ ਹੋ ਬਸ ਫੋਨ ਕਰ ਦਿਓ। ਇਕ ਵਾਰੀ ਕਈ ਵਾਰੀ ਹੁਣ ਕਿ ਮੈਂ ਉਹ ਸਮਾਨ ਸਮੂਨ ਪਹੁੰਚਾਉਣਾ ਹੁੰਦਾ ਨਾ ਤੇ ਮੈਂ ਗੋਦਾਮ ਵਿੱਚ ਹੁੰਨੀ ਆ। ਦ ਗੋਦਾਮ ਸਾਡਾ ਅੱਧੇ ਘੰਟੇ ਦੀ ਦੂਰੀ ਦਾ ਰਸਤਾ। ਹਾਂਜੀ ਤੇ ਬਸ ਫੋਨ ਕਰਕੇ ਆਨਾ ਜਦੋਂ ਵੀ ਆਉਗੇ। ਹਾਂਜੀ ਜ਼ਰੂਰ ਹੋਰ ਬਸ ਕੁਛ ਮੰਮੀ ਠੀਕ ਨੀ ਸੀ ਨਾ ਪਿਛ ਮੈਂ ਦੱਸਦੀ ਪਈ ਸੀ ਤੁਹਾਨੂੰ।
ਅੱਛਾ- ਅੱਛਾ ਅੱਛਾ - ਅੱਛਾ ਫਿਰ
ਬਸ ਉਹ ਬੈਠੇ- ਬੈਠੇ ਨਾ ਉਹਨਾਂ ਦੀ ਨਸ ਖਿਚੀਜ ਹੁੰਦੀ ਸੀ ਟਾਂਗ ਦੀ। ਟੰਗ ਤੋਂ ਲੈ ਕੇ ਸਾਰੇ ਪਿੱਠ ਤੱਕ ਪਿੱਛੇ ਦੀ।
ਤੇ ਸਾਡੇ ਇੱਥੇ ਇੱਕ ਬੰਦਾ ਹੈਗਾ। ਉਹ ਉਹ ਮਲਦਾ ਹੈਗਾ ਬੜੀ ਜਲਦੀ ਫਰਕ ਪੈਂਦਾ। ਆਹੋ।
ਵਿਖਾਇਆ ਸੀ ਬੜੇ ਬੰਦਿਆਂ ਨੂੰ ਉਹ ਮਲਵਾ- ਮਲਵਾ ਕੇ ਨਾ ਸਗੋ ਹੋਰ ਖ਼ਰਾਬ ਹੋ ਗਿਆ ਸੀ। ਕੰਮ ਫਿਰ ਹੁਣ ਉਹਦਾ ਪ੍ਰੋਪਰ ਇਲਾਜ ਚੱਲਦਾ ਪਿਆ। ਫਿਜੀਓਥੈਰੇੈਪੀ ਹੁੰਦੀ ਏ ਨਾਲ
ਅੱਛਾ- ਅੱਛਾ- ਅੱਛਾ
ਹਾਂ ਉਹ ਬਹੁਤ ਅੱਛਾ ਹੁਣ ਹਾਂ। ਹੁਣ ਬੜਾ ਫ਼ਰਕ ਏ ਪਹਿਲੇ ਤਾਂ ਲੇਟ ਵੀ ਨੀ ਸਕਦੇ ਸੀ। ਆਰਾਮ ਨਾਲ ਆਪਣੇ ਉਹਦੇ ਨਾਲ ਹੁਣ ਆਰਾਮ ਨਾਲ ਘੁੰਮਦੇ-ਫਿਰਦੇ ਨਾ।
ਨਹੀਂ-ਨਹੀਂ ਇਹ ਤਾਂ ਵਧੀਆ, ਘਰੇ ਪੈਣਾ ਚਾਹੀਦਾ ਹੈ ਅੱਜ-ਕੱਲ੍ਹ
ਦਿੱਕਤ ਹੋ ਗਈ ਸੀ, ਅੱਗੇ ਜਿਵੇਂ ਸਟੀਚਿੰਗ ਕੋਲਾ ਕੋਈ ਹੈ ਨੀ ਸੀ ਕੱਲਿਆ ਕੰਮ ਇੰਨ੍ਹਾਂ ਦਾ, ਫਿਰ ਅਸੀਂ ਅੱਗੇ ਟੇਲਰ ਲਾ ਤੇ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
ਹਾਂ, ਨਹੀਂ ਫਿਰ ਅਸੀਂ ਟੇਲਰ ਲਾ ਤੇ ਪਰ ਸਾਨੂੰ ਪ੍ਰੋਫਿਟ ਐ ਤਾਂ ਈ ਅਸੀਂ ਟੇਲਰ ਲਾਏ ਵੇਖੋ ਅੱਗੇ।
ਹਾਂ, ਇਹ ਤੇ ਹੈ, ਉਹ ਤਾਂ ਹੈ।
ਹਾਂਜੀ-ਹਾਂਜੀ।
ਚਲੋ ਵਧੀਆ ਜੀ, ਵਧੀਆ ਸਾਡਾ ਤਾਂ ਕੰਮ ਛੋਟਾ ਜਿਹਾ ਈ ਏ।
ਅੱਛਾ-ਅੱਛਾ ਤੁਸੀਂ, ਅੱਛਾ ਨਹੀਂ ਤੁਸੀਂ ਇੱਥੋਂ ਲੈ ਜਾਓ। ਬਲਕ 'ਚ' ਕੱਪੜੇ ਲੈ ਜਓ, ਭਾਵੇਂ ਤੁਸੀਂ ਵੀਹ ਸੂਟ ਲੈ ਜਓ ਕੋਈ ਐਸੀ ਗੱਲ ਨੀ ਐ ਹਾਂ।
ਜਨਾਨੀਆਂ ਆਂਦੀਆਂ ਫਿਰ ਕਹਿੰਦੀ ਕੱਪੜੇ ਵੀ ਰੱਖ ਲਿਆ ਕਰੋ ਨਾਲ ਫਿਰ ਕਹਿੰਦੀ ਚਲੋ।
ਕੋਈ ਆਂਦਾ। ਇੱਕ, ਅੱਧਾ ਸੂਟ ਤਾਂ ਦੇਖੋ ਪਸੰਦ ਕਰੇਗਾ ਈ ਕਰੇਗਾ। ਬੱਸ, ਰੱਖ ਲੋਓ ਸੂਟ, ਫਿਰ ਜਿਹੜਾ ਨਹੀਂ ਵਿਕਦਾ ਉਹ ਤਾਂ ਤੁਸੀਂ ਸਾਨੂੰ ਵਾਪਸ ਕਰ ਜੋ।
ਹੂੰ-ਚਲੋ ਐਵੇਂ, ਏਹ ਤੁਸੀ ਮੈਨੂੰ ਦੱਸਿਆ ਈ ਐ।
ਹਾਂਜੀ। ਨਾਲ ਲੈ ਕੇ ਆ ਜਾਣਾ, ਤੁਸੀ ਵਾਈਫ ਨੂੰ, ਜਿਵੇਂ ਤੁਹਾਨੂੰ ਕ ਕੱਪੜੇ ਪਸੰਦ ਆਂਦੇ ਨੇ ਤੁਹਾਨੂੰ ਪਤਾ ਲੇਡੀਜ਼ ਦੀ ਹੋਰ ਪਸੰਦ ਹੋਰ ਹੁੰਦੀ ਏ।
ਨਹੀਂ ਉਹ ਤੇ ਨਾਲ ਈ ਆਏ।
ਹਾਂ, ਬੱਸ ਲੈ ਜਾਣਾ ਫਿਰ ਹਰ ਇੱਕ ਵਰਾਇਟੀ ਸਾਡੇ ਕੋਲ ਰੇਡੀਮੇਡਸ ਸੂਟ ਵੀ ਭੈਣਜੀ ਅੱਜ-ਕੱਲ ਕੋਟ ਸੈਟ ਕੁੜੀਆਂ ਪਾਉਂਦੀਆਂ ਨੇ ਨਾ ਮੈਚਿੰਗ।
ਓ
ਉਹ ਵੀ ਪਏ ਨੇ, ਸਾਡੇ ਕੋਲ ਪਲੇਨ ਇੱਕ ਹੁੰਦੇ ਨਾ ਸੂਟ ਹਨਾ, ਇੱਕ ਹੁੰਦਾ ਪਲੇਨ ਫੈਬਰਿਕ ਹੁੰਦਾ, ਤੁਸੀਂ ਡਾਈ ਵੀ ਕਰਾ ਸਕਦੇ ਉਹਨੂੰ, ਜਿਵੇਂ ਬੰਦਾ ਵਿਆਹਵਾਂ ਤੇ ਪਾਂਦਾ ਹੋਵੇ।
ਅੱਛਾ।
ਹਾਂ, ਸਾਡੇ ਕੋਲ ਉਹ ਵੀ ਏ ਤੁਸੀਂ ਇੱਕ, ਦੋ ਉਹ ਵੀ ਲੈ ਜਾਣਾ। ਵਿੱਚੋਂ ਜਿਵੇਂ ਕਿਸੇ ਨੇ ਕੁੜਤੀ ਕਟਾਉਣੀ, ਸਿਰਫ ਕੁੜਤੀ ਕਟਾ ਲੈਣਾ।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
ਤੇ ਉਹ ਲੈ ਜਾਣਾ ਤੁਸੀਂ, ਹਾਂ ਬਿਕਿਓਜ ਦੇਖੋ ਸਾਡਾ ਤਾਂ ਕੰਮ ਚਲਦਿਆ ਸੀ ਤਾਂ, ਸਿੰਪਲ ਸੂਟਾਂ ਤੋਂ ਸ਼ੁਰੂ ਕੀਤਾ ਸੀ ਫੇਰ ਅਸੀਂ ਹੋਲੀ-ਹੌਲੀ ਚੱਦਰਾਂ ਲਿਆਏ। ਫਿਰ ਅਸੀਂ ਹੌਲੀ-ਹੌਲੀ ਫੈਬਰਿਕ ਰੱਖਿਆ ਉਹ ਫਿਰ ਇੰਨਾ ਕੰਮ ਚੱਲ ਗਿਆ ਅੱਗੋਂ ਇੰਨੇ ਬਣ ਗਏ ਕਸਟਮਰ ਫਿਰ ਅਸੀਂ ਹੋਲਸੇਲ ਕੰਮ ਸ਼ੁਰੂ ਕਰ ਤਾ। ਅੱਗੋਂ ਦੁਕਾਨਦਾਰ ਵਾਲੇ ਲੈ ਜਾਂਦੇ ਨੇ ਸਾਡੇ ਤੋਂ
ਅੱਛਾ।
ਹਾਂਜੀ-ਹਾਂਜੀ।
ਦਾ ਵੀ ਐਵੇ ਸੁਰੂ ' '
ਹਾਂ ਹੋਜੇਗਾ ਤੁਸੀਂ, ਹੌਲੀ-ਹੌਲੀ ਤੁਸੀਂ ਲੈ ਜਾਓ, ਕੱਪੜੇ ਹੌਲੀ-ਹੌਲੀ।
ਠੀਕ ਐ।
ਸਾਡਾ ਤਾਂ ਵੇਖੋ, ਸਾਡਾ ਤਾਂ ਵੇਖੋ ਆਪਣਾ ਗੁਦਾਮ ਗੁਦਾਮ ਹੈਗਾ ਅਸੀਂ, ਉੱਥੇ ਸਾਡਾ ਬਣਦਾ ਹੈ ਦਾ ਖੁਦ ਦਾ ਕੱਪੜਾ
ਰੋ ਸੀ ਵੀ ਮੈਂ ਨਾ ਹੁਣ ਇੱਕ, ਦੋ ਮਿੰਟ ਤੱਕ ਜਾਣਾ ਸੀ ਕਿੱਧਰੇ
ਅੱਛਾ-ਅੱਛਾ, ਕੋਈ ਨੀ, ਕੋਈ ਨੀ ਤੁਸੀਂ ਹੋ ਆਓ। ਹਾਂਜੀ, ਹੋਰ ਡਿਨਰ ਕਰ ਲਿਆ ਸੀ ਤੁਸੀਂ?
ਹਾਂਜੀ-ਹਾਂਜੀ, ਬੱਸ ਹੁਣ ਅਸੀਂ ਥੋੜੀ ਵੋਕ ਕਰਲੀ ਇਸ ਟਾਈਮ ਅਤੇ ਉਹ ਵਾਈਫ ਨੇ ਮੈਂ ਕਿਹਾ ਚੱਲ ਹਾਂਜੀ-ਹਾਂਜੀ ਰੋਜ਼
ਹਾਂ, ਨਹੀਂ ਸੈਰ ਕਰਨੀ ਚਾਹੀਦੀ ਐ ਸਿਹਤ ਆਸਤੇ ਬੜੀ ਸਹੀ ਹੁੰਦੀ ਮੈਂ ਵੀ ਟਾਈਮ ਕੱਢਣੀ ਆ ਬੱਸ ਸ਼ਾਇਦ ਵੀ ਸੈਰ ਤੇ ਆਈ ਦੀ ਸੀ।
ਅੱਛਾ, ਸੈਰ ਬਹੁਤ ਜ਼ਰੂਰ ਕਰਨੀ ਚਾਹੀਦੀ ਆ
ਬਹੁਤ ਜ਼ਰੂਰੀ ਖ਼ਾਸ ਕਰ ਰਾਤ ਦੀ, ਰੋਟੀ ਖਾ ਕੇ ਨਾ ਬੰਦਾ ਸੈਰ ਕਰ ਲਏ ਹਜ਼ਮ ਹੋ ਜਾਂਦੀ ਆ ਸਵੇਰੇ ਤਾਂ ਅਸੀਂ ਸੈਰ ਕੰਮ ਕ ਕੰਮ ਕਰ ਲੈਂਦੇ ਹਾਂ ਰੋਟੀ ਰੋਟੀ ਖਾ ਕੇ ਪਤਾ ਨਹੀਂ ਲੱਗਦਾ।
ਹਮ-ਹਮ।
ਰਾਤੀ ਸੋ ਜਾਈਦਾ, ਫਿਰ ਉਹ ਮੋਟਾਪਾ ਬਣ ਜਾਂਦਾ ਏ।
ਹਾਂ, ਉਹ ਤੇ ਹੈ।
ਹਾਂਜੀ-ਹਾਂਜੀ, ਹੋਰ
ਬੱਸ ਠੀਕ ਐ, ਤੁਸੀਂ ਸੁਣਾਓ ਤੁਹਾਡੇ
ਹਾਂਜੀ-ਹਾਂਜੀ ਸਭ ਵਧੀਆ ਨੇ ਬੱਸ ਉਹ ਵੀ ਹੁਣ ਚੱਲੇ ਸੀ ਸੈਰ ਕਰਨ। ਉਹ ਵੀ ਇਸ ਟਾਈਮ ਜਾਂਦੇ, ਉਹ ਪਾਰਕ ਜਾਂਦੇ ਨਾ ਸੈਰ ਕਰਨ ਇਸ ਟਾਈਮ
ਅੱਛਾ-ਅੱਛਾ, ਅੱਛਾ-ਅੱਛਾ।
ਹਾਂਜੀ, ਤੇ ਮੈਂ ਫਿਰ ਘਰ ਵੇਖਣਾ ਆਉਂਦਾ ਪਤਾ ਸਮਾਨ- ਸਮੂਨ ਪਿਆ ਹੁੰਦਾ ਨਾ ਫਿਰ ਧਿਆਨ ਰੱਖਣਾ ਹੁੰਂਦਾ, ਇਕੱਲਾ ਘਰ ਨੀ ਛੱਡਦੇ ਸੀ।
ਚਲੋ ਠੀਕ ਐ ਜੀ।
ਹਾਂਜੀ, ਚਲੋ ਜਦੋਂ ਤੁਸੀਂ ਆਓਗੇ ਨਾ ਫਿਰ ਤੁਸੀਂ ਮੈਨੂੰ ਫੋਨ ਕਰਨਾ ਹੈਂ।
ਹਾਂ ਮੈਂ ਠੀਕ
ਹੋ ਹੁਣ ਮੈਂ ਤੁਹਾਨੂੰ ਬਾਅਦ ਕਰਾਂਗੀ ਠੀਕ ਐ
ਚਲੋ ਠੀਕ ਹੈ ਜੀ, ਓਕੇ ਜੀ, ਸਾਸ਼੍ਰੀ ਕਾਲ, ਸਾਸ਼੍ਰੀ ਕਾਲ ਜੀ, ਸਾਸ਼੍ਰੀ ਕਾਲ।